ਅ ਸੱਸ।
ਹੈਲੋ।
ਹਾਂਜੀ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਠੀਕ ਹੋ।
ਹਾਂਜੀ। ਹਾਂਜੀ। ਵਧੀਆ। ਤੁਸੀਂ ਦੱਸੋ।
ਹਾਂਜੀ। ਵਧੀਆ। ਬਸ।
ਘੱਲ। ਸਭ ਵਧੀਆ।
ਹਾਂਜੀ। ਵਧੀਆ ਜੀ। ਵਧੀਆ। ਤੁਸੀਂ ਦੱਸੋ ਜੀ। ਠੀਕ ਹੋ ਜੀ।
ਵਾ ਆ ਸਭ ਵਧੀਆ ਜੀ ਆਵਾਜ਼ ਆ ਰਹੀ ਮੇਰੀ ਸਬ
ਹਾਂਜੀ ਆ ਰਹੀ ਜੀ ਆ ਰਹੀ ਮੇਰੀ ਆ ਰਹੀ ਜੀ-
ਹਾਂਜੀ-ਹਾਂਜੀ ਹਾਂ।
ਹਾਂਜੀ ਬਸ ਕਿੱਥੇ ਤਲ ਤੁਸੀਂ ਘੁੰਮ ਘੁੰਮੇ ਹੋ ਹੋੁਣ ਤੱਕ ਸਸ।
ਅਂ ਡੈਵਲ ਡਰੈਵਲ। ਹਾਂਜੀ। ਬਹੇ ਸੀ ਕਿ ਬੇਟੇ ਦੀ ਛੁੱਟੀਆਂ ਸੀ। ਜਿਵੇਂ ਹੁਣ। ਬੱਚਿਆਂ ਨੂੰ ਛੁੱਟੀਆਂ ਪਏ ਗਈਆਂ ਸੀ। ਤੇ ਗਏ ਦੋ ਤਿੰਨ ਜਗੋਂ ਗਏ ਅ। ਸੀਂ ਪਹਿਲਾਂ ਤਾਂ। ਅਸੀਂ ਅਨੰਦਪੁਰ ਸਾਹਿਬ ਗਏ। ਫੇਰ ਅਸੀਂ ਅੰਮ੍ਰਿਤਸਰ ਗਏ। ਫੇ ਮੈਂ ਮਤਲਬ ਕਿ। ਮੇਰੇ ਬੈਠੇ ਦੇ। ਨਾਨੀ ਘਰ ਗਈ। ਆਪਣੀ ਮੰਮਾ ਘਰ ਗਈ। ਮੈਂ।
ਹਾਂਜੀ। ਹਾਂਜੀ।
ਹਾਂਜੀ। ਜ ਮੇਰੀ ਮੰਮਾ ਦੇ ਬਾਰੇ।
ਹਾਂਜੀ। ਹਾਂਜੀ।
ਹਾਂ। ਹ। ਤੁਹਾਨੂੰ ਕਿਨਾ ਟੈਵਲਿੰਗ ਕਰਨਾ ਚੰਗਾ ਲੱਗਦਾ ਹੈ? ਮਨ ਜਿਵੇਂ। ਅ। ਹਾਂਜੀ। ਹਾਂਜੀ।
ਹ। ਵਧੀਆ ਹੀ ਲੱਗਦਾ ਟਰੈਵਲਿੰਗ। ਬਈ ਅੱਛਾ। ਮਤਲਬ ਕਿ ਸਭ। ਤਣਾਅ ਵਗੈਰਾ। ਸਭ ਕੁਛ। ਥਕਾਵਟ ਭੁੱਲ ਜਾਂਦੇ ਆ। ਫੇਰ ਇੱਕੋ ਦਮ। ਘਰ ਜਾ ਕੇ ਥਕਾਵਟ ਆਉਂਦੀ ਆ।
ਘਰ ਦਾ ਸਟਰ੍ਰੈਸ ਹੁੰਦਾ। ਜਿਵੇਂ ਬੰਦੇ ਨੂੰ ਟੈਸ਼ਨਾਂ ਹੁੰਦੀਆਂ। ਕਿੰਨਾ ਕੁ। ਮਤਲਬ ਕਿ। ਬੰਦਾ ਝੇਲਦਾ ਹੈ। ਤੇ ਕੁਛ ਟਾਈਮ ਐਸਾ ਨਿਕਲਦਾ ਹੈ। ਆਪਣੇ ਆਪ ਹੀ। ਫਿਰ ਮਨ ਕਰਦਾ ਕਿ ਇੱਧਰ ਹੋਈ। ਉੱਧਰ ਦੀ ਮਨ ਥੋੜਾ। ਉਦਾਸ। ਅਤੇ ਸਹੀ ਹੋ ਜਾਵੇਗਾ।
ਹਾਂਜੀ। ਬਈ ਟਰੈਵਲਿੰਗ ਦਾ ਫਾਇਦਾ ਨਾ ਵੇ।
ਫਾਇਦਾ ਤੇ ਹੈ। ਬੜਾ ਫਾਇਦਾ ਹੈ। ਕਿਉਂਕਿ ਦੇਖੋ ਅਗਰ। ਜਿਵੇ ਹੁ ਗਰਮੀਆਂ ਦੇ ਟਾਈਮ ਜਿਦਾ ਚਲ ਰਹੇ। ਅਸੀ ਹੁਣ ਹਿੱਲ ਸਟੇਸ਼ਨ ਜਾ ਰਹੇ ਆ ਕਈ ਲੋਕੀ। ਤੁਸੀਂ ਦੇਖੇ ਹੋਣਾ। ਕਈ ਹਿਲ ਸਟੇਸ਼ਨ ਜਾ ਰਹੇ ਨੇ। ਕੋਈ ਕਿੱਥੇ ਜਾ ਰਿਹਾ। ਕੋਈ ਕਿੱਥੇ ਜਾ ਰਿਹਾ। ਆਪਣੇ ਆਪਣੇ ਸੁਪਨ ਨੂੰ। ਮਤਲਬ ਕਿ। ਅਹ। ਸ਼ਾਂਤੀ ਲਈ। ਅਹ। ਤੇ ਕੀ ਕਹਿੰਦੇ ਨੇ। ਇਹ ਹੈ ਕਿ। ਸਾਨੂੰ ਜਿਵੇਂ। ਹੁਣ ਅਸੀ ਹਿੱਲ ਸਟੇਸ਼ਨ ਜਾ ਰਹੇ ਹਾਂ ਤੇ ਸਾਨੂੰ ਥੋੜਾ। ਨਾ ਕੇਅਰਫੁਲੀ ਜਾਣਾ ਚਾਹੀਦਾ। ਵੀ ਕਿ ਸੰਭਲ। ਕਿਉਂਕਿ ਉੱਥੇ ਦੇਖੋ। ਤੁਸੀਂ ਪਹਾੜ। ਵੀ ਜਿਵੇਂ ਬਾਰਿਸ਼ ਜਿਆਦਾ ਹੋ ਜਾਵੇ। ਪਹਾੜ ਗਿਰਨਦਾ। ਡਰ ਰਹਿੰਦਾ ਹੈ। ਤੇ ਅਸੀਂ ਕਿਸੇ ਬਰਸੀੀਲੇ ਏਰੀਏ 'ਚ ਜਾ ਰਹੇ ਹਾਂ। ਪਾਸੇ ਤੇ ਉੱਥੇ ਬਰਫ਼ ਗਿਰਨ ਦਾ ਵੀ ਡਰ ਹੁੰਦਾ ਹੈ। ਜੋ ਬਾਰਿਸ਼ਾਂ ਜ਼ਿਆਦਾ ਹੋ ਜਾਣ। ਵਸਾ ਹੈ ਕਿ। ਮੌਸਮ ਦੇ ਅਕੋਰਡਿੰਗ। ਸਾਨੂੰ ਜਾਣਾ ਚਾਹੀਦਾ। ਬੇਮੌਸਮ। ਸਾਨੂੰ ਕਰਰੇਟ ਜਾਣਾ।
ਜਿਵੇਂ ਗਰਮੀਆਂ 'ਚ ਬੜੇ। ਜਿਵੇਂ ਜਾਂਦੇ। ਦੇਹਰਾਦੂਨ ਪਹਾੜਾਂ ਦੇ ਵਿੱਚ। ਨਾਨ ਵਗੈਰਾ ਲਹਿਰਾਜ ਸੰਸਥਾਰਾਂ ਮਾਨਸਿਕ ਸ਼ਾਂਤੀ ਵਾਸਤੇ ਤੇ ਜਿਵੇਂ ਕਿ ਦਿਮਾਗ ਤਰੋ ਤਾਜ਼ਾ ਹੋ ਜਾਂਦਾ ਆ ਬੜਾ ਵਧੀਆ ਹੋ ਜਾਂਦਾ ਹੈ ਹਾਂਜੀ ਕਈ ਟਰੈਵਲਿੰਗ ਵਿੱਚ ਇਏਦਾਂ ਹੀ ਘੁੰਮਣ ਜਾਂਦੇ ਆ ਜਿਵੇਂ
ਅੱਛਾ ਹੁਣ ਜਿਵੇਂ ਬੱਚਿਆਂ ਦਾ ਵੀ ਮਨ ਹੁੰਦਾ ਹੈ ਜਿਵੇਂ ਬੱਚਿਆਂ ਦੀ ਛੁੱਟੀਆਂ ਪੈਂਦੀਆਂ ਹਨ ਬੱਚਿਆਂ ਲਈ ਵੀ ਪੇਰੈਂਟਸ ਨੂੰ ਮਾਤਾ ਪਿਤਾ ਨੂੰ ਬੱਚਿਆਂ ਲਈ ਵੀ ਜਾਣਾ ਪੈਂਦਾ ਬੱਚਿਆਂ ਦੀ ਹੁਣ ਛੁੱਟੀਆਂ ਪੈ ਗਈਆਂ ਤੇ ਬੱਚਿਆਂ ਨੂੰ ਵੀ ਘੁਮਾ ਲਈਏ
ਹਾਂਜੀ
ਕਿੱਦਾਂ ਤੁਸੀਂ ਅਗਰ ਜਾਂਦੇ ਹੋ ਤੁਹਾਨੂੰ ਕੀ ਟ੍ਰੈਵਲ ਮਤਲਬ ਕੀ ਅੱਛਾ ਲੱਗਦਾ ਬਾਏ ਰੋਡ ਜਾਂ ਟ੍ਰੇਨ ਬੱਸ। ਕੀ ਚੰਗਾ ਲੱਗਦਾ ਤੁਹਾਨੂੰ।
ਜਿਵੇਂ ਮਤਲਬ ਦੂਰ ਦੀ ਯਾਤਰਾ। ਆ ਜਿਵੇਂ ਮੰਨ ਲਓ। ਉਜੈਨ ਤੱਕ। ਇੰਦੋੌਰ ਤੱਕ। ਤਾਂ ਤਾਂ ਫਿਰ। ਟ੍ਰੇਨ ਜਾਣਾ ਪੈਂਦਾ ਆ। ਬਸ ਜਗ੍ਹਾ ਦੇ ਉੱਤੇ ਡਿਪੈਂਡ ਕਰਦਾ ਆ। ਜਿਵੇਂ ਅੰਬਾਲਾ ਜਾਣਾ ਆ। ਫ਼ਿਰ ਅਸੀਂ ਬਾਏਬਸ ਵਿੱਚੋਂ ਜਾ ਸਕਦੇ ਹਾਂ। ਕਿੱਧਰੋਂ ਵੀ ਜਾ ਸਕਦੇ ਟ੍ਰੇਨ ਵਿੱਚੋਂ ਵੀ ਜਾ ਸਕਦੇ ਹਾਂ ਹਾਂਜੀ ਪਰ ਟ੍ਰੇਨ ਜਾਣਾ ਜ਼ਿਆਦਾ ਬਿਹਤਰ ਹੈ ਕਿਉਂ ਕਿਉਂਕਿ ਅਗਰ ਤੁਸੀਂ ਬੱਸ ਵਿਚ ਜਾਓਗੇ ਤੇ ਅਗਰ ਅਸੀਂ ਬਜਟ ਦੇ ਅਕੋਰਡਿੰਗ ਕਹੀਏ ਬਜਟ ਦੇ ਅਕੋਡਿੰਗ ਅਗਰ ਬਸ ਜਾਈਏ ਤੇ ਟੀ ਰੁਪਏ ਟਿਕਟ ਲਗਦੀ ਹੈ ਅੰਬਾਲਾ ਤੱਕ ਅਗਰ ਅਸੀਂ ਟ੍ਰੇਨ ਤੋਂ ਜਾਈਏ ਤੇ ਫਿਰ ਫਿਫਟੀਨ ਰੁਪਏ ਯਾਨ ਪ ੇ ਲੱਗਦੇ ਆ ਖਾਲੀ ਅੰਬਾਲ ਬਜਟ ਦੇ ਉੱਤੇ ਜਾਈਏ ਤਾਂ ਅਸੀ ਟ੍ਰੇਨ ਹੀ ਠੀਕ ਆ
ਹਾਂ ਬਿਲਕੁਲ ਠੀਕ ਕਹਿ ਰਹੇ ਉਹ ਵੀ ਉਹਦੇ ਵੇਲੇ ਉਹ ਦੇਸ ਵੀ ਸਹੀ ਹੈਗੀ ਹੈ ਟ੍ਰੇਨ ਦਾ ਸਫ਼ਰ ਇੱਕ ਜਿਵੇਂ ਹੁਣ ਅਗਰ ਲੰਬਾ ਸਫ਼ਰ ਅਸੀਂ ਕੁਛ ਸਹੀ ਕਹਿ ਰਹੇ ਹੋ ਜੇ ਅਗਰ ਅਸੀਂ ਲੰਬਾ ਸਫ਼ਰ ਕਰੀਏ ਸਾਡੇ ਉਤੇ ਟ੍ਰੇਨ ਹੀ ਬੈਟਰ ਹੈ ਉਹ ਵੀ ਰਜ਼ਰਵੇ ਕਰ ਹੋਵੇ ਤਾਂ ਅਗਰ ਅਸੀਂ ਐਵੇਂ ਚੜਦੀਈਏ ਲੰਬੇ ਸਫ਼ਰ ਤੇ ਤੇ ਲੋਕੀ ਕਈ ਕਹਿੰਦੇ ਨਾ ਜੀ ਹਮਾਰੀ ਸੀ ਸਾਡੀ ਸੀਟ ਹੈ ਅਸੀਂ ਇਹ ਬੁੱਕ ਕਰਾਈ ਹੈ ਤੇ ਫਿਰ ਬੰਦਾ ਨਾ ਆਵਾਜ ਤਾਰ ਹੋ ਜਾਂਦਾ ਹੈ ਨਾ ਬੰਦਾ ਇੱਥੇ ਦਾ ਨਾ ਬੰਦਾ ਉੱਥੇ ਦਾ
ਹਾਂਜੀ ਰੁਲ ਜਾਂਦਾ ਆ ਕੋਈ
ਟਰੇਨ ਚ ਲੰਬਾ ਸਫ਼ਰ ਹੈ, ਬੰਦਾ ਕਿਵੇਂ ਕਰੇ ਕਿਵੇਂ ਨਾ ਕਰੇ। ਬੰਦੇ ਨੂੰ ਟ੍ਰੇਨ ਚ ਆਰਾਮ ਵੀ ਚਾਹੀਦਾ ਹੈ, ਵਾਸ਼ਰੂਮ ਵੀ ਯੂਜ ਕਰਨਾ। ਸਭ ਕੁਛ ਮਤਲਬ ਕਿ ਦੇਖ ਕੇ ਉਹਨੂੰ ਕਰਨਾ ਪੈਂਦਾ ਹਾਂ ਜੇ ਰਿਜਰਵੇਸ਼ਨ ਹੈ, ਤੇ ਤੇ ਫਿਰ ਤੁਸੀਂ- ਨਾਮ ਹੋਰ ਦੂਰ ਦਾ ਸਫ਼ਰ ਤੁਹਾਨੂੰ ਚੰਗਾ ਹੈ ਉਹਦੇ ਜੇ ਤੁਹਾਡੀ ਰਿਜਰਵੇਸ਼ਨ ਜਾਂ- ਟਿਕਟ ਕਮਫਰ ਕਈ ਵਾਰ ਹੁੰਦਾ ਨਾ, ਜਿਵੇਂ ਅਸੀਂ ਬੁੱਕ ਕਰਾਉਂਦੇ ਆਂ, ਕਈ ਵਾਰ ਕਫਰਮ ਨਹੀ ਹੁੰਦੀ। ਤੇ ਉਹਦਾ ਬੜਾ ਪੰਗਾ ਪੈ ਜਾਂਦਾ।
ਹਾਂਜੀ, ਸਹੀ ਗੱਲ।
ਹਾਂ ਇਸ ਕਰਕੇ ਸਾਨੂੰ ਅਗਰ ਟਰੈਵਲਿੰਗ ਕਰਨੀ, ਤਾਂ ਪਹਿਲੇ ਸਾਰੇ ਸਾਰੇ ਕੰਮ ਪੱਕੇ ਹੋਣੇ ਚਾਹੀਦੇ।
ਹਾਂਜੀ, ਪਲੈਨਿੰਗ ਕਰਨੀ ਚਾਹੀਦੀ ਹੈ। ਪੂਰੀ ਜਿਵੇਣਾ ਚਾਹੀਦਾ ਹੈ ਪੂਰਾ ਜਿਵੇਂ ਸਭ ਤੋਂ ਪਹਿਲੇ ਤੈਅ ਕਰੋ, ਕਿ ਤੁਸੀਂ ਕਿੰਨਾ ਖਰਚ- ਲੈ ਕੇ ਜਾ ਰਹੇ ਹੋ, ਹਾਂਜੀ, ਕਿੰਨਾ ਖਰਚ ਲੈ ਕੇ- ਕੇ ਜਾ ਜਾਓ ਕਿੱਥੇ ਕਰਨਾ ਆ, ਫਾਲਤੂ ਬੱਚਤ ਤਾਂ ਫਿਰ- ਐਵੇ ਹੀ ਹੋ ਜਾਂਦਾ ਹੈ।
ਹਾਂ, ਅਗਰ ਅਸੀਂ ਬਾਏ ਕਾਰ ਦੇ ਵਿੱਚ ਜਾ ਰਹੇ ਹ, ਅਗਰ ਬਾਏ ਰੋਡ ਜਾ ਰਹੇ ਏ ਕਰਨ ਹੁਣ ਅਸੀਂ ਫਿਰ ਅਗਰ ਵੀ ਲੰਬਾ ਅਗਰ ਸਾਡਾ ਸਫ਼ਰ ਹੈਜ ਚਾਰ, ਪੰਜ, ਛੇ ਘੰਟਿਆਂ ਦਾ ਰਸਤਾ ਹੈਗਾ ਤਾਂ ਵੀ ਸਾਨੂੰ ਬ ਗੱਡੀ ਪੂਰੀ ਜਾਂਚ ਕਰਾ ਕੇ ਜਾਏ। ਤੇ ਪੈਟਰੋਲ ਵਗੈਰਾ, ਪ੍ਰਦੂਸ਼ਣ ਵਗੈਰਾ। ਉਹਦੀ ਇਕਨਾਮ ਸਾਰਾ ਕੁਛ ਜੋ ਜੋ ਚੀਜ਼ ਚਾਹੀਦੀ ਹੈ ਤੇ ਗਟੀ ਨੂੰ ਤੇ ਉਹ ਸਾਰਾ ਕੁਛ ਚੈੱਕ ਕਰਕੇ ਫਿਰ ਘਰੋਂ ਨਿਕਲਣਾ ਚਾਹੀਦਾ। ਹਵਾ ਵਗੈਰਾ ਟਾਇਰ ਇਸਦੇ ਕਿਉਂਕਿ ਨਾ- ਪਤਾ ਕੀ ਹੁੰਦਾ ਅਗਰ ਲੰਬਾ ਸਫ਼ਰ ਅਸੀਂ ਤੈਅ ਕਰ ਰਹੇ ਹਾਂ, ਤੇ ਅਗਰ ਰਸਤੇ ਚ ਸਾਨੂੰ ਕੋਈ ਚੀਜ਼ ਹੀ ਨਾ ਦਿਖੇ, ਮਤਲਬ ਕਿ ਕੋਈ ਸ਼ੋਪ ਹੀ ਨਾ ਦਿਖੇ ਮਕੈਨਿਕ ਨਾ ਦਿਖੇ ਤੇ ਫਿਰ ਤੇ ਅਸੀਂ ਵਿੱਚ ਈ ਹਟਕ ਜਾਵਾਂਗੇ।
ਵਿੱਚੇ ਹੀ ਫਸ ਜਾਂਗੇ ਹਾਂਜੀ।
ਹਾਂ।
ਸਹੀ ਗੱਲ ਏ।
ਤਾਂ ਮੈਂ ਹੁਣ ਦਿੱਲੀ ਤੋਂ ਆ ਹੀ ਸੀ, ਹੁਣੇ ਮੈਂ ਬੱਸ ਚੇ ਆਈ ਆਂ, ਬਾਏ ਪਾਸ, ਪਰ ਮੈਂ ਜ਼ਿਆਦਾਤਰ ਏਸੀ ਬੱਸ ਚ ਜਾਂਦੀਆਂ ਜਾਂ ਜਾਂਦੀ ਏਸੀ ਬਸ ਇਚ, ਹਾਂਜੀ ਵੇ ਮੈਂ ਵੋਲਵੋ ਕਹਿੰਦੇ ਨਾ ਜਿਹਨੂੰ, ਤੇ ਹੁਣ ਉਹ ਮੈਂ ਆ ਰਹੀ ਸੀ ਗਰਮੀ ਬੋਤ ਸੀਮੈਂਨਟ ਦਸ ਭੱਜ ਕੇ ਘਰੋਂ ਨਿਕਲ ਗਿਆ ਹੈ ਤੇ ਗਰਮੀ ਤੇ ਹੈਗੀ ਕਿ ਤੁਹਾਨੂੰ ਪਤਾ ਜਿਵੇਂ ਅੱਜ ਕਲ੍ਹ ਬਹੁਤ ਗਰਮੀ ਆ ਤੇ ਅਸੀਂ ਏਸੀ ਬੱਸ ਪਾਉਂਦੇ ਅਸਡੀ
ਉਹ ਬਸ ਸਾਡੀ ਮਿਸ ਹੋ ਗਈ, ਮਤਲਬ ਕਿ ਉਹ ਦਸ ਵਜੇ ਅਸੀਂ ਪਹੁੰਚੇ ਤੇ ਸਾਡੇ ਨੌ ਤੱਕ ਨਿਕਲ ਚੁੱਕੇ ਸੀ।
ਅੱਛਾ।
ਸਾਨੂੰ ਨੋਰਮਲ ਬਸ ਬੱਸ ਵਿੱਚ ਬਹਿਣਾ ਪਿਆ, ਉਹਦੇ ਸਾਨੂੰ ਪਤਾ ਕਿ ਬਾਰ -ਬਾਰ ਉਹ ਛੋਟੇ ਮਤਲਬ ਕਿ ਸ਼ਹਿਰਾਂ ਚ ਰੋਕਦੇ ਵੀ ਅਨ, ਤੇ ਸਵਾਰੀ ਵੀ ਚੜਾਉਦੇ
ਹਾਂਜੀ, ਰੋਕਦੀ ਵੀ ਏ ਹਾਂਜੀ।
ਹਾਂ ਹਾਂਜੀ ਤੇ ਚਿਕਨ ਗਰਮ ਫ ਉਹਦੇ ਨਾਲ ਨਾ ਫਿਰ ਜ਼ਿਆਦਾ ਸਭ ਹਾਂ ਕਈ ਵਾਰ ਬੰਦੇ ਨੂੰ ਹੋ ਜਾਂਦੀ ਏ ਸਕੋ। ੲਸ਼ਨ ਜਿਵੇਂ ਜ਼ਿਆਦਾ ਅੰਦਰੋਂ ਦੀ ਉਬਾਹਾਰ ਚੜ ਜਾਂਦਾ ਗਰਮੀ ਨਾਲ। ਕਿਉਂਕਿ ਲੋਕੀ ਅ ਛੜਦੇ ਨੇ ਨਾ, ਜਿੱਦਾਂ ਛੋਟੇ ਛੋਟੇ ਲੋਕ ਮਤਲਬ ਕਿ ਸਮਝ ਸਕਦੇ ਉ। ਜਿਵੇਂ ਇਹ ਅ ਜੋ ਪੁੜਬਆ, ਪੜਬੀਏ ਲੋਕ ਹੁੰਦੇ ਨੇ ਅ ਅ ਜ਼ਿਆਦਾ ਤੇ ਕੀ ਕਹਿੰਦੇ ਨੇ ਬੰਦੇ ਨੇ ਇੱਕ ਦੂਸਰੇ ਨਾਲ ਹੀ ਦੇਖ ਨਾ ਇੱਕ ਦੂਸਰੇ ਦੀ ਸਮੈਲ ਨਾਲ ਇ ਬੰਦੇ ਨੂੰ ਬੜੀ ਇਰੀਟੇਸ਼ਨ
ਹਾਂਜੀ ਬੜੀ ਹੋ ਜਾਂਦੀ ਏ, ਤਾਂ ਹੀ ਬੰਦਾ ਆਪਨਾ ਪਰਸਨਲ ਸੀਟ ਕੋਈ ਬੁੱਕ ਕਰਾਵੇ ਵੇਖੋ।
ਹਾਂ, ਫਿਰ ਉਹਦੇ ਲਈ ਸਾਨੂੰ ਵੋਲਵੋ ਬ ਰਹਿੰਦੀ ਐ, ਵੋਲਵੋ ਬਸ ਬਹੁਤ ਵਧਿਆ ਰਹਿੰਦੀ ਆ ਉਦੇ ਲਈ, ਪਰ ਉਹ ਸਾਡੀ ਨਿੱ ਨਿਕਲ ਚੁੱਕੀ ਸੀ, ਹੁਣ ਸਾਨੂੰ ਏਨੀ ਦਿ ਪਤਾ ਏ ਅਗਰ ਅਸੀਂ ਘਰੋਂ ਹੀ ਉਹਨੂੰ ਬੁੱਕ ਕਰਾ ਕੇ, ਕਿਉਂਕਿ ਉਹ ਘਰੋਂ ਹੀ ਬੁੱਕ ਹੋ ਜਾਂਦੀ ਆ। ਹੁਣ ਅਗਰ ਅਸੀਂ ਘਰੋਂ ਵੀ ਬੁੱਕ ਕਰਾ ਕੇ ਚਲੇ ਜਾਂਦੇ ਤਾਂ ਵੀ ਵਧੀਆ ਸੀ, ਪਰ ਅਸੀਂ ਭੁੱਲ ਗਏ। ਸਾਨੂੰ ਸਿੱਖਾ ਮਿਲ ਜਾਏਗੀ, ਪਰ ਉਹ ਨਹੀਂ ਮਿਲੀ ਸਾਨੂੰ, ਫਿਰ ਸਾਡੀ ਸੈ ਪਿੰਡ ਪਾਸੇ ਦੀ ਕਟਾਈ ਹੋਈ। ਫਿਰ ਹੁਣ ਦਸ ਵਜੇ ਪਹੁੰਚ ਗਏ ਅਸੀਂ, ਬਸ ਇਥੇ ਢਾਈ ਵਜੇ ਤੱਕ ਕੀ ਕਰਦੇ। ਇਸ ਕਰਕੇ ਫਿਰ ਅਸੀਂ ਨੋਰਮਲ ਬੱਸ ਸੀ, ਸਾਨੂੰ ਆਣਾ ਐਹ ਅੱਛਾ ਸੀ, ਕਿ ਅ ਮੌਸਮ ਥੋੜਾ ਉਸ ਤੋਂ ਬਾਅਦ ਠੀਕ ਹੋ ਗਿਆ ਸੀ।
ਹਾਂਜੀ, ਸਹੀ ਗੱਲ ਏ।
ਹਾਂ।
ਟਰੈਵਲਿੰਗ ਵੀ ਮੌਸਮ ਦੇ ਉੱਤੇ ਡਿਪੈਂਡ ਕਰਦਾ ਐ, ਮੌਸਮ ਦੇ ਹਿਸਾਬ ਨਾਲ ਈ ਪਲਾਨ ਕਰਨਾ ਚਾਹੀਦਾ ਆ, ਕੀ ਕੱਲ ਦਾ ਮੌਸਮ ਏ ਕਿਆ ਪਤਾ।
ਕੱਲੇ ਜਾ ਰਹੇ, ਫਿਰ ਤੇ ਅਸੀਂ ਇੱਕ ਦੂਸਰੇ ਨਾਲ ਮਤਲਬ ਕਿ ਬਰਦਾਸ਼ਤ ਕਰ ਲੈਂਨੇ ਆਂ। ਵੀ ਚੱਲ ਅ ਅ ਅਡਜੈਸਟਮੈਂਟ ਵੀ ਕਰ ਲੈਂਨੇ ਆਂ, ਪਰ ਜਦ ਬੱਚਾ ਹੋਏ ਨਾ ਨਾਲ ਛੋਟਾ ਫਿਰ ਨੀ ਹੁੰਦੀ, ਉਹਨੂੰ ਤੇ ਚਾਹੀਦਾ ਵੀ ਮੇਰੇ ਕੋਲ ਮੈਂ ਸੀਟ ਵੀ ਪੂਰੀ ਚਾਹੀਦੀ ਏ। ਪੂਰਾ ਚਾਹੀਦਾ ਐ, ਤੇ ਗਰਮੀ ਵੀ ਨਾ ਲੱਗੇ, ਮੌਸਮ ਵੀ ਸਹੀ ਹੋਏ। ਤੇ ਫਿਰ ਉਹ ਉਹਦੇ ਕਰਕੇ ਥੋੜਾ ਹੋ ਜਾਂਦਾ। ਬਾਕੀ ਵੈਸੇ ਤੇ ਮੈਂ ਅਪਨੇ ਬੇਟੇ ਨੂੰ ਹਰ, ਹਾਂਜੀ- ਹਾਂਜੀ ਹਰ ਟ੍ਰੈਵਲਿੰਗ ਉਹ ਮੈਂ ਓ ਪਾਇਆ ਹੋਇਆ ਏ, ਮਤਲਬ ਕਿ ਅ ਟ੍ਰੇਨ ਚ ਵੀ ਮੈਂ ਉਹਨੂੰ ਸਫ਼ਰ ਕਰਵਾ ਤਾ ਬੱਸ ਦਾ ਵੀ ਕਰਵਾਤਾ, ਤੇ ਉਹਦਾ ਕਾਰ ਚ ਤੇ ਅਸੀਂ ਆਂਦੇ ਜਾਂਦੇ ਰਹਿਨੇ ਆਂ, ਜਿੱਦਾ ਸਾਡੇ ਇੱਧਰ ਹੈਗਾ ਦੇਹਰਾਦੂਨ। ਤੁਹਾਨੂੰ ਕੋਲ ਪੈਂਦਾ ਮੰਸੂਰੀ। ਅੰ ਪੌਂਟਾ ਸਾਹਿਬ ਸਾਨੂੰ ਕੋਲ ਪੈਂਦੇ ਨੇ, ਇਥੇ ਅਸੀਂ ਉਹਨੂੰ ਲੈ ਜਾਂਦੇ ਰਹਿੰਦੇ ਆ, ਵੀਕਐਂਡ ਤੇ
ਇੱਥੇ ਤਾ ਕੋਲ ਹਾਂਜੀ, ਜਿਵੇਂ ਮੰਨ ਲਓ ਤੁਸੀਂ ਫਲਾਈਟ ਤੇ ਵੀ ਕਦੀ ਟ੍ਰੈਵਲ ਕੀਤਾ ਐ।
ਹੂੰ, ਨਹੀਂ-ਨਹੀਂ ਫਲਾਈਟ ਤੇ ਹਾਲੇ ਤੱਕ ਤੇ ਨਹੀਂ ਕੀਤਾ, ਮੇ ਬੀ ਨੈਕਸਟ ਈਅਰ ਕਰ ਲਈਏ ਅਸੀ।
ਹਾਂਜੀ, ਸਹੀ ਗੱਲ, ਹੂੰ
ਬਾਕੀ ਉਹ ਵੀ ਸਹੀ ਗੱਲ ਹੈ, ਕਿ ਅ ਜਿਵੇਂ ਹੁਣ ਅਸੀਂ ਹਜ਼ੂਰ ਸਾਹਿਬ ਵਗੈਰਾ ਜਾਂਨੇ ਆਂ ਤੇ ਕਈ ਸਾਡੇ ਇਧਰੋਂ ਦੀ ਜਾਂਦੇ ਨੇ, ਬਾਏ ਏਅਰ ਜਾਂਦੇ ਨੇ, ਪਰ ਉਹਨਾਂ ਨੂੰ ਮਜ਼ਾ ਹੀ ਨਹੀਂ ਆਂਦਾ, ਉਹ ਕਹਿੰਦੇ ਅਸੀਂ ਸ਼ਾਂਤੀ ਨਾਲ ਜਾਂਨੇ ਆਂ, ਸ਼ਾਂਤੀ ਨਾਲ ਵਾਪਿਸ ਆ ਜਾਂਨੇ ਆਂ। ਕਹਿੰਦੇ ਟ੍ਰੇਨ ਚ ਤੇ ਸਾਰੀ ਸੰਗਤ ਹੁੰਦੀ ਐ, ਇੰਨੇ ਬੰਦੇ ਹੁੰਦੇ ਨੇ, ਤੇ ਸਗੋਂ
ਉਹ ਫਿਰ ਥੋੜਾ, ਹਾਂਜੀ, ਵਧੀਆ ਲੱਗਦਾ।
ਹਾਂ।
ਮਜ਼ਾ ਵੀ ਆਂਦਾ, ਥੋੜਾ ਮਨੋਰੰਜਨ ਹੋ ਜਾਂਦਾ ਐ।
ਹਾਂ, ਮੇਰੇ ਇੱਕ ਦੋ ਫਰੈਂਡ ਹੈਗੇ ਸੀ, ਅਸੀਂ ਜਾਣਾ ਸੀ ਟ੍ਰੇਨ ਤੇ ਉਹਨਾਂ ਦੀ ਫਲਾਈਟ ਦੀ ਸੀ, ਤੇ ਪਰ ਉਹ ਕਹਿੰਦੇ ਸਾਨੂੰ ਬਿਲਕੁਲ ਮਜ਼ਾ ਨਹੀਂ ਆਇਆ, ਫਿਰ ਉਹਨਾਂ ਨੇ ਉਧਰੋਂ ਆਣ ਦੀ ਫਲਾਈਟ ਦੀ ਟਿਕਟ ਕੈਂਸਲ ਕਰਾ ਕੇ ਤੇ ਕੀ ਕਹਿੰਦੇ ਨਾ ਟ੍ਰੇਨ ਦੀ ਟਿਕਟ ਕਰਾਈ, ਕਿ ਅ ਹਾਂਜੀ ਤਤਕਾਲ ਚ ਬਈ ਸਾਨੂੰ ਮਿਲਦੇ, ਤੇ ਟੱਚਵੁਡ ਉਹਨਾਂ ਨੂੰ ਮਿਲ ਵੀ ਗਈ। ਕਿਉਂਕਿ ਉਹਨਾ ਦਾ ਦਿਲ ਹੀ ਨੀ ਲੱਗਦਾ ਸੀ, ਕਹਿੰਦੇ ਸਨ ਤੇ ਮਜ਼ਾ ਹੀ ਨਹੀਂ ਆਇਆ ਬਿਲਕੁਲ ਵੀ।
ਹਾਂਜੀ ਸਹੀ ਗੱਲ ਹੀ ਨੀ ਆਉਂਦਾ ਪਲੇਨ ਸਾਰੇ ਅਣਜਾਣੇੇ ਹੁੰਦੇ ਆ
ਹਾਂ, ਹਾਂ, ਹਾਂ। ਜਿਨ ਵੇਅ ਚ ਕਹਿੰਦੇ ਤੁਸੀਂ ਹਾਂਜੀ-ਹਾਂਜੀ-ਹਾਂਜੀ-ਹਾਂਜੀ, ਓਕੇ ਜੀ ਓਕੇ, ਸਸ ਰੀ ਕਾਲ।